ਉਹ ਕਲੀਬ ਸੌ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ।
ਮੈਂ ਠੀਕ ਹਾਂ, ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਜਏ ਸੀ ਅਸੀ, ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲਬਾਤ ਕਰੀਏ ਕੁਛ ਬੜੇ ਦਿਨ ਹੋ ਗਏ ਨੇ, ਗੱਲਬਾਤ ਨੀ ਹੋਈ ਤੁਹਾਡੇ ਨਾਲ ਹਾਂ ਹਾਂਜੀ ਸਭ ਠੀਕ ਹੈਗੇ ਨਾ,
ਹਾਂਜੀ-ਹਾਂਜੀ,
ਉਹ ਭੈਣ ਜੀ ਮੈਂ ਨਾ ਤੁਹਾਡੇ ਕੋਲ ਪੁੱਛਣਾ ਸੀ, ਕਿ ਤੁਸੀਂ ਅਹ ਕੱਪੜੇ ਕਿੱਥੋਂ ਔਨਲਾਈਨ ਮੰਗਵਾਦੀ ਔ, ਦੁਕਾਨ ਤੋਂ ਜਾਂਦੇ ਹੋ ਲੈਣ ਫਰੀ ਦੁਕਾਨ ਤੋਂ ਲੈਣ ਜਾਂਦੇ ਹੋ, ਤੁਹਾਡੇ ਸੂਟ ਵੀ ਵਧ ਬੜੇ ਵਧੀਆ ਹੁੰਦੇ ਨੇ ਪਾਏ ਹੋਏ। ਤੁਸੀਂ ਕਿਵੇਂ ਔਨਲਾਈਨ ਕਰਦੇ ਹੋ? ਬਈ
ਕਦੀ ਔਨਲਾਈਨ ਵੀ, ਕਰ ਲਈ ਦਾ, ਕੋਈ ਤੇ ਉਝ ਵੀ ਦੁਕਾਨ ਤੇ ਵੀ ਲੈ ਆਈ ਜਾ ਕੇ ਜਿਵੇਂ ਐਮਰਜੈਂਸੀ ਹੈ, ਕੋਈ ਵੀ ਹਾਂ ਬਈ ਜਾਣਾ ਹੈ ਤੇ ਫੇਰ ਜਾ ਕੇ ਲੈ ਆਈਦਾ ਦੁਕਾਨ ਤੋਂ ਲੈਈਦਾ। ਇੱਥੇ ਹੈਗੀਆਂ, ਨੇ ਦੋ ਚਾਰ ਦੁਕਾਨਾਂ ਹੈਗੀਆਂ ਨੇ ਸਾਡੇ ਚੰਗੀ ਬਾਕ ਵੀ ਹੈਗੀ ਐ। ਜ਼ਾ ਤੇ ਸਹੀ ਲਾ ਦਿੰਦੇ ਨੇ ਰੇਟ? ਓਦਾਂ ਜਿਵੇਂ ਕਈ ਵਾਰੀ ਲੱਗਦਾ, ਨਾ ਡਿਸਕਾਊਂਟ ਵਗੈਰਾ ਕਈ ਜਿਹੜੀਆਂ ਆਦੀਆਂ, ਨੇ ਫੋਨ ਤੇ ਔਨਲਾਈਨ ਤੇ ਉਥੋਂ ਤੇ ਤਾਂ ਅਸੀਂ ਮੈਂ ਲੈ ਲੈਂਦੀ ਹਾਂ, ਤਾਂ ਉੱਥੋਂ
ਵੀ ਜਿਵੇਂ ਡਿਸਕਾਊਂਟ ਕੋਈ ਜਿਵੇਂ ਬ੍ਰਾਂਡ ਦਾ ਕੱਪੜਾ ਹੈਗਾ ਹੈ, ਕੋਈ ਜੀਨਸ ਹੈਗੀ ਹੈ। ਤੇ ਫੇਰ ਉਥੋਂ ਔਨਲਾਈਨ ਖਰੀਦੀ ਦਾ ਕੋਈ, ਚੰਗਾ ਆ ਜਾਂਦਾ ਹੈ, ਕੋਈ ਕੋਈ ਮਾੜਾ ਆ ਜਾਂਦਾ।
ਅੱਛਾ, ਇੱਕ ਮਿੰਟ ਮੈਂ ਜਿਹੜਾ, ਬਾਹਰ ਆਵਾਂ ਪਤਾ ਨੀ, ਬੱਚੇ ਵੀ ਸ਼ੋਰ ਮਚਾਦੇ ਰਹਿੰਦੇ ਨੇ
ਉਹ ਛੁੱਟੀਆਂ ਪਈਆਂ ਹੀ ਆ ਬੱਚਿਆਂ ਨੂੰ, ਹੋਰ ਟੀ ਵੀ ਵੇਖ ਫੋਨ ਵੇਖ ਬਸ ਹੋਰ ਕੋਈ ਕੰਮ, ਨ ਸਕੂਲਾਂ ਦੇ ਕੰਮ ਕਰਨ ਦਾ ਨੀ ਪਤਾ, ਇਹਨਾਂ ਨੂੰ ਸਵੇਰੇ ਉੱਠਣ
ਹਾਂਜੀ ਮੈਂ ਵੀ ਨਾ ਉਹ ਆ ਮੇਰੀ ਕੁੜੀ ਵਿਖਾਦੀ ਰਹਿੰਦੀ ਹੈ, ਫੋਨ ਵਿੱਚ ਮੰਮੀ ਇਹ ਦੇਖੋ ਐ, ਮਤਲਬ ਕਿ ਸੂਟ ਤੇ ਫੇਰ ਮੈਨੂੰ ਪਤਾ ਨੀ ਕੀ ਹੁੰਦਾ ਹੈ। ਕਿਵੇ ਮੈਂ ਕਿਹਾ, ਆਏ ਕਦੇ ਬਾਜ਼ਾਰੋਂ ਮੰਗਵਾ ਲਏ ਤੇ ਕੱਪੜਾ ਜੋ ਦਿਖਾ ਰਹੇ ਨੇ ਫੋਨ ਵਿੱਚ ਉਹ ਕੱਪੜਾ ਨਾ ਆਇਆ, ਵਧੀਆ ਤੇ ਤਾਂ ਫਿਰ ਮੈਨੂੰ ਥੋੜਾ ਜਾ ਓਹ ਰਹਿੰਦਾ, ਡਾਊਟ ਰਹਿੰਦਾ ਹੈਗਾ ਵੇ
ਕਈ ਵਾਰੀ ਹੁੰਦਾ ਹੈ, ਕਈ ਕੱਪੜੇ ਨਿਕਲ ਦੇ ਨੇ ਤੇ ਜਿਵੇਂ, ਇਹ ਉਹਦਾ ਹਿਸਾਬ ਹੁੰਦਾ ਨਾ ਵੀ ਇਹ ਪੈਪ ਦਾ ਉਹ ਵੀ ਜਿਹੜੇ ਦੀ ਜਿਹਦੀ ਜਿਹੜੀ ਐਪ ਦੇ ਕੱਪੜੇ ਵਧੀਆ ਆਣਗੇ, ਉਹਦੀ ਤੇ ਰੇਟਿੰਗ ਰੂਟਿੰਗ ਵਧੀਆ ਰੇਟਿੰਗ ਹੁੰਦੀ ਹੈ, ਜਿਹੜੇ ਰਿਵਿਊ ਆਏ ਹੁੰਦੇ ਨੇ ਉਹ ਦੇਖ ਲਿਆ ਕਰੋ।
ਅੱਛਾ,
ਉਹਦੇ ਤੋਂ ਪਤਾ ਲੱਗ ਜਾਂਦਾ, ਵੀ ਕੱਪੜਾ ਵੀ ਖਰਾ ਹੈ ਕਿ ਕਿਉਂਕਿ ਫੋਟੋ ਖਿੱਚ ਕੇ ਪਾਈ ਹੁੰਦੀ। ਆ ਲੋਕਾਂ ਨੇ ਜਿੰਨਿਆ ਨੇ ਖਰੀਦਿਆ ਹੁੰਦਾ, ਨਾ ਓਹ ਤੇ ਹਾਂ
ਜਿਹੜਾ ਉਹਨਾਂ ਦੇ ਉਹ ਕਮੈਂਟ ਕਰਦੇ ਹੈਗੇ ਨੇ, ਉਹਦੇ ਅੱਛਾ ਉਹਦੇ ਤੋਂ ਕਹਿੰਦੇ, ਪਓ ਮਗਰ ਮੈਂ ਨਾ ਕਦੀ ਵੀ ਨੀ ਮੰਗ ਵਾਏ ਔਨਲਾਈਨ ਮੈਂ ਵੇਖਦੀ ਤੇ ਰਹਿੰਦੀ ਹਾਂ, ਤੇ ਮੈਨੂੰ ਨੀ ਪਤਾ ਬਈ ਵੇਂ ਮੰਗਵਾਦੇ ਹੈਗੇ, ਨੇ ਕੱਪੜੇ ਬਈ ਨਾ ਔਨਲਾਈਨ ਕਈ ਵਾਰੀ ਤੇ ਬੜੇ ਵਧੀਆ ਸੂਟ ਫਿਰ ਹਨਾ, ਮਨ ਵਿੱਚ ਚੋਂ ਡਰ ਰਹਿੰਦਾ। ਕੀ ਕਲਰ ਹੋਰ ਵਖਾਂਦੇ ਪਏ ਨੇ, ਤੇ ਕਲਰ ਕਦੀ, ਫੋਨ ਵਿੱਚ ਫੋਨ ਦੀ ਸਕਰੀਨ ਹਾਂਜੀ।
ਹਾਂ ਕਈ ਵਾਰੀ ਤੇ ਮੈਂਰੇ ਕੋਲ ਮੰਗਵਾਏ ਨੇ, ਮੇਰਾ ਵੀ ਇੱਕ ਵਾਰੀ ਆ ਗਿਆ ਫੇਰ ਮੈਨੂੰ ਕਿਸੇ ਨੇ ਦੱਸਿਆ ਵੀ ਕਹਿੰਦੇ ਰੇਟਿੰਗ ਦੇਖੀ ਦੀ ਹੈ। ਥੱਲੇ ਬਈ ਕਿੰਨੇ ਲੋਕਾਂ ਨੇ ਕੱਪੜਾ ਲਿੱਤਾ ਹੋਇਆ। ਕਿੰਨਿਆਂ ਨੇ ਬਈ ਲਾਈਕ ਕੀਤਾ ਹੈ ਕਮੈਂਟ ਪੜਨੇ ਚਾਹੀਦੇ ਨੇ, ਜੇ ਜੇ ਸਹੀ ਹੋਣ ਤੇ ਤਾਹੀਓਂ ਹੀ ਲਵੋ ਆਰਡਰ ਕਰੋ ਆਪਣਾ,
ਅੱਛਾ ਜੀ, ਵੀ ਕੁਛ ਪੈਸੇ ਪੂਸੇ ਦਾ ਤਾਂ ਨਹੀਂ ਹੁੰਦਾ ਕੋਈ ਪੈਸੇ ਸਾਡੇ ਡੁੱਬ ਜਾਂਦੇ ਹੈਗੇ ਨੇ ਜਾਂ ਵੀ ਕੱਪੜਾ ਬੇਕਾਰ ਆ ਜਾਂਦਾ ਵੇ ਤੇ ਚੇਂਜ ਚੇਂਜ ਦਾ ਆਂਦਾ ਵੀ,
ਨਹੀਂ, ਤੁਸੀਂ ਕੈਸ਼ ਓਨ ਡਿਲੀਵਰੀ ਕਰ ਲਓ ਜਿਵੇਂ ਕਈਆਂ ਹੁੰਦਾ ਨਾ ਵੀ ਅਸੀਂ ਨ ਵਧੀਏ ਪੇਮੈਂਟ ਤੇ ਸਮਾਨ ਆਵੇ ਨਾ ਆਵੇ ਤੇ ਤੁਸੀਂ ਕੈਸ਼ ਕਰ ਲਓ ਜਿਸ ਲਈ ਸਮਾਨ ਘਰ ਆਏਗਾ ਤੇ ਉਸ ਲਈ ਨਾਲੌ ਨਾਲ ਪੇਮੈਂਟ ਦੇ ਦੋ ਓਪਸ਼ਨ ਹੁੰਦਾ ਹੈ ਨਾ ਉਹਦੇ ਵਿੱਚ ਹਾਂ ਤੇ ਨਾਲੇ ਰਿਟਰਨ ਵੀ ਪੈ ਜਾਂਦੀ ਹੈ ਰਿਟਰਨ ਦਾ ਆਪਸ਼ਨ ਵੀ ਹੁੰਦਾ।
ਮੰਨ ਲਓ ਜਿਵੇਂ ਸਾਨੂੰ ਹੁਣ ਵੀ ਅਸੀਂ ਮੈਂ ਸੂਟ ਮੰਗਵਾ ਲਿਆ ਵੈ ਵੀ। ਤੇ ਮੈਨੂੰ ਉਹ ਪਸੰਦ ਨਹੀਂ ਆਉਂਦਾ ਉਹਦਾ ਕੱਪੜੇ ਦਾ ਮੈਨੂੰ ਫੈਬਰਿਕ ਨਹੀਂ ਪਸੰਦ ਆਇਆ ਤੇ ਉਹ ਫਿਰ ਬਦਲ ਦਿੰਦੇ ਹੈਗੇ ਇਹਨੂੰ ਸੂਟ
ਹਾਂਜੀ ਬਦਲ ਦੇਣਗੇ ਤੁਸੀਂ ਕੋਈ ਹੋਰ ਸਮਾਨ ਲੈ ਲਓ ਪਾਵੇਂ ਉਹਦੀ ਜਗ੍ਹਾ,
ਤੇ ਉਹ ਫੇਰ ਪੈਸੇ ਨੀ ਦਿੰਦੇ ਵਾਪਸ ਵੀ ਜੇ ਹੁਣ ਮੈਂ ਨੀ ਲੈਣਾ
ਨਹੀਂ ਪੈਸੇ ਵੀ ਦੇ ਦਿੰਦੇ ਨੇ ਤੁਸੀਂ ਰਿਟਰਨ ਦਾ ਪਾਦੋ ਜਾਂ ਐਕਸਚੇਂਜ ਤੁਸੀਂ ਐਕਸਚੇਂਜ ਦਾ ਪਾਓਗੇ ਤੇ ਉਹਦੇ ਬਦਲੇ ਹੋਰ ਆ ਜਾਏਗਾ ਕੋਈ, ਤੇ ਜੇ ਰਿਟਰਨ ਦਾ ਆਪਸ਼ਨ ਕਰਦੋਗੇ ਤੇ ਤੁਹਾਡਾ ਵਾਪਸ ਚਲੇ ਜਾਏਗਾ ਤੇ ਤੁਹਾਡੀ ਜਿਹੜੀ ਐਪ ਤੋਂ ਤੁਸੀਂ ਮੰਗਵਾਓਗੇ ਇਹ ਕੱਪੜਾ ਉਸ ਐਪ ਤੇ ਨਾ ਵੋਲਟ ਹੁੰਦਾ, ਉਹਦੇ ਵਿੱਚ ਬਣਿਆ ਹੋਇਆ। ਬਈ ਜਿਵੇਂ ਉਹ ਐਪ ਦੇ ਵਿੱਚ ਅਕਾਊਂਟ ਦੇ ਵਿੱਚ ਆ ਜਾਣਗੇ ਤੇ ਜਦੋਂ ਵੀ ਤੁਸੀਂ ਕੋਈ ਉਹੀ ਹੋਇਆ ਤੋਂ ਕੁਛ ਖਰੀਦੋਗੇ ਤੇ ਤੁਹਾਡੇ ਪੈਸੇ ਉਹਦੇ ਵਿੱਚੋਂ ਹੀ ਕੱਟੇ ਜਾਣਗੇ
ਅੱਛਾ।
ਏ ਵੀ ਸਿਸਟਮ ਹੁੰਦੈ। ਕੈਸ਼ ਨੀ ਦਿੰਦੇ ਔ ਵਾਪਸ ਯਾ ਤੇ ਤੁਆਡੇ ਬੈਂਕ ਇਚ ਪਾਨਗੇ ਯਾ ਆਪਨੇ ਔਨਾ ਦੀ ਐਪ ਦੇ ਵੋਲਟ ਇਚ ਪਾ ਦੇਨਗੇ।
ਅੱਛਾ, ਵਈ ਕਈ ਵਾਰ ਏ ਵੀ ਹੁੰਦੈ ਨਾ ਕਿ ਬੀ ਏਚ ਹੁੰਦੇ ਏ, ਡਿਸਕਾਊਂਟ ਲੱਗੇ ਹੁੰਦੇ ਨ। ਏਦਾ ਕੀ ਹੁੰਦਾ ਹੈਗਾ? ਕਿ ਬੀ ਕਈ ਵਾਰ ਲਿਖਿਆ ਹੁੰਦੈ ਨਾ। ਕਿ ਬੇ ਹੈ ਸੂਟ ਦੇ ਨਾਲ ਇੱਕ ਹੋਰ। ਤੇ ਰੇਟ ਭਾਵੇਂ ਓਦੇ ਵਿੱਚ ਹੀ ਲਾਇਆ ਹੋਵੇ ਦੂ ਸੂਟ ਦਾ ਵੀ ਏਸ ਤਰਾਂ ਵੀ ਹੁੰਦਾ ਹੈਨਾ? ਕਈ ਏਨੇ- ਏਨੇ ਮੈੰਗੇ, ਕੁੜੀ ਮੇਰੀ ਵਖਾਨਦੀ ਰੈਨ ਤੇ ਓ ਫੇਰ ਮੈਨੂੰ ਈ ਓ ਲੱਗਦਾ ਏ ਵਈ ਡਾਰ। ਮੈਂ ਕਿਆ, ਚਲੋ ਮੈਂ ਭੈਨਜੀ ਕੋਲ ਪੁੱਛਾ ਵਈ ਓ ਓਨਲੈਨ ਮੰਗਵਾਂਦੇ ਨਾ, ਤੇ ਓ ਫੇਰ ਓਦਾ ਕੀ ਹੁੰਦਾ ਪ੍ਰੋਸੀਜਰ? ਕੱਪੜੇ ਵਦੀਆ ਆਂਦੇ ਨੇ ਕੀ ਨੀ ਆਨਦੇ ਵੀ? ਤੇ ਫੇਰ ਏ ਕਿਵੇਂ ਮੰਗਵਾਂਦੇ ਓ ਤੁਸੀਂ ਕਿਵੇਂ ਮੰਗਵਾਂਦੇ ਓ? ਫੇਰ ਔਨਲੈਨ ਸੂਟ ਕਿਵੇਂ ਕਰਦੇ ਨੇ ਫੇਰ ਏ?
ਫੇਰ ਬਸ, ਜਿਵੇਂ ਤੁਸੀ ਆਪਨਾ ਕੋਈ ਤੁਆਨੂੰ ਸੂਟ ਪਸੰਦ ਆਇਆ, ਤੇ ਤੁਸੀਂ ਓਨੂੰ ਕਾਰ ਲਓ ਐਪ ਵੀ ਏ ਐਡ ਟੂ ਕਾਟ। ਬਾਸ ਐਡ ਟੂ ਕਾਟ ਇਚ ਕਾਰਲੋ, ਜੇ ਤੇ ਏ ਰੇਡੀਮੇਡ ਏ ਤੇ ਔਦੇ ਏਚ ਫੇਰ ਤੁਸੀਂ ਅਪਣਾ ਸਾਈਜ਼ ਵਗੈਰਾ ਸਲੈਕਟ ਕਰ ਲੈਨਾ। ਔਦੇ ਵਿੱਚ ਇੰਚਿਸ ਵੀ ਦੱਸੇ ਹੁੰਦੇ ਨੇ ਵੀ ਏਨਾ ਇੰਚ, ਅਗਰ ਤੁਹਾਡੀ ਬ੍ਰੈਸਟ ਇੰਨੀ ਏ। ਹਿਪ ਏਨੀ ਹੈ, ਵੈਸਟ ਏਨੀ ਹੈ, ਤੇ ਬਸ ਔਦੇ ਅਕੋਡਿੰਗ ਤੁਸੀਂ ਆਪਨਾ ਸਾਈਜ਼ ਕਾਰਲੋ। ਕਈ ਵਾਰੀ ਤੁਆਨੂੰ, ਜਿਵੇਂ ਐਕਸੈਲ ਆਂਦਾ ਏ। ਕਈ ਵਾਰੀ ਔਨਾ ਦਾ ਐਲ ਸਾਈਜ਼ ਵੀ ਨੀਚੇ ਦੇ ਹਿਸਾਬ ਨਾਲ ਨਾ, ਐਲ ਵੀ ਸਹੀ ਆਂਦੈ।
ਅੱਛਾ, ਹਾਂ ਵੀ ਕੱਪੜੇ ਦਾ ਔਈਔ ਹੋ ਗਿਆ ਨਾ, ਫ ਬਈ ਕੱਪੜਾ ਬੀ, ਕਪ ਕੋਈ-ਕੋਈ ਕੱਪੜਾ ਹੁੰਦੈ ਏ ਕਿ ਬੀ ਔ ਸ਼੍ਰਿੰਕ ਵਾਲਾ ਹੁੰਦਾ ਹੈਗਾ ਵੇ, ਤੇ ਮਲਬ ਕਿ ਕੋਈ- ਕੋਈ ਇੱਕ ਫੈਬਰਿਕ ਏਔ ਜਾਂਦਾ ਹੈਗਾ ਵੇ। ਔ ਤੁਹਾਡਾ ਮਤਲਬ ਕਿ ਅਪ ਤੁਆਡੀ ਫਿਟਿੰਗ ਤੋਂ ਵੀ ਕਾਟ ਹੋਏ ਨਾ, ਕ ਫੈਬਰਿਕ ਦੇ ਹਿਸਾਬ।
ਹਾਂ, ਹਾਂ ਔ ਫੇਰ ਇੰਚੀਜ਼ ਜੇੜੇ ਏਨਾ ਨੇ ਦਿੱਤੇ ਹੁੰਦੇ ਨਾ, ਔਦੇ ਤੋਂ ਤੁਸੀਂ ਆਪਨੇ ਸਾਈਜ਼ ਦਾ ਹਿਸਾਬ ਲਾਲੋ ਵੀ, ਤੁਆਨੂੰ ਐਕਸੈਲ ਆਏਗਾ ਕੇ ਲਾਰਜ ਆਏਗਾ।
ਬਾਕੀ ਏਈਔ ਹੈਗਾ ਨਾ, ਹਨਾ ਬੀ ਕੋਈ ਚੀਜ਼ ਦੇ ਨੁਕਸਾਨ ਵੀ ਹੈਗੇ ਨ, ਤੇ ਬਈ ਫਾਇਦੇ ਵੀ ਹੋ ਜਾਂਦੇ ਏ, ਕਾਰ ਬੈਠੇ ਤੁਆਨੂੰ ਕੱਪੜੇ ਮਿਲਦੇ ਪੇ ਹੈਗੇ ਨ, ਹਨਾ, ਤੇ ਬਜਾਰ ਜਾ ਦਾ ਜਿਹੜਾ ਹੈਗਾ ਵੇ ਸਾਡਾ ਟਾਈਮ ਵੀ ਲੱਗਨਾ ਹੈਗਾ ਵੇ, ਤੇ ਜੇੜਾ ਸਾਡਾ ਕਿਰਾਏਆ ਲੱਗਨਾ ਵੇ, ਜੋ ਮਾਨ ਲੋ ਕਾਰ ਦਸ ਕਿਲੋਮੀਟਰ ਦੂਰ ਹੈਗਾ ਵੇ ਜਾ ਰੇ ਨਾ, ਤੇ ਔਥੇ ਜਾਵਾਂਗੇ ਪੈਲੇ, ਔਨਾ ਈ ਟਾਈਮ ਬਰਬਾਦ ਹੋਏਗਾ, ਔਨੇ ਈ ਪੈਸੇ ਤੇ ਲੱਗਨਗੇ।
ਆ, ਮੈਂ ਤੇ ਅਪਨੇ ਸਰਫ ਵੀ ਮੰਗਵਾ ਲੈਂਨੀ ਆ ਓਨਲਾਈਨ। ਜਿਵੇਂ ਨਾ ਸਰਫ ਤੇ ਵੀ ਔ-ਔਫਰ ਲੱਗ ਨੇ, ਜਿਵੇਂ ਕੋਈ ਕਰੀਮ ਹੈਗੀ ਏ, ਔਨਾਂ ਤੇ ਵੀ ਲੱਗਦੇ ਨੇ। ਜਿਹੜੀ ਹੁਣ ਕਰ੍ਰੀਮ ਸਾਨੂੰ ਬਜ਼ਾਰੋਂ ਮਿਲਦੀ ਅ, ਜਿਵੇਂ ਢਾਈ ਸੌ ਰਪਏ ਦਿ, ਔ ਕਈ ਵਾਰੀ ਨਾ, ਸੌ ਪੰਜਾ ਰਪ ਵੀ ਲੈਸ ਹੋ ਕੇ ਮਿਲਦੀ ਐ, ਜਿਵੇਂ ਦੋ ਲੋ ਤੇ, ਤੁਆਨੂੰ ਇੰਨੀ ਲੈਸ ਮਿਲ ਜਾੇਗਾ। ਤੇ ਏ ਸੇਲ ਵਿੱਚ ਡਿਸਕਾਊਂਟ ਲੱਗਦੇ ਨੇ।
ਅੱਛਾ ਬਾਕੀ ਹੈਗੈ ਨਾ ਕਿ ਬਈ, ਅਗਰ ਬਈ ਹੁਨ ਕੱਪੜਾ ਆ ਗਿਆ ਵੇ, ਫੇਰ ਔਇਔ, ਬਈ ਜਿਵੇਂ ਹੁੰਦੈ ਨਾ ਕਿਸੇ ਸ਼ੋਪ ਤੇ ਜਾ ਰਏ ਆ ਬਈ ਹਨਾ। ਵੀ ਔ ਜਿਦੇ ਔਡਰ ਵੀ ਕਰਨ। ਔਡਰ ਦਾ ਵੀ ਹੁੰਦੈ ਨਾ, ਕੀ ਰਾਤੀ ਵੀ ਅਸੀ ਜਿਵੇ ਮਰਜੀ, ਜਿਸ ਟੈਮ ਮਰ ਕਰ ਸਕਨੇ ਆ ਔਡਰ ਏਦਾ ਹੈਨਾ, ਬਈ ਜਦੋਂ ਦਿਨੇ ਹਾਂ, ਜਿਵੇ ਦਿਨੇ ਟਾਈਮ।
ਪਰ ਉਹ ਆਉਂਦਿਆਂ ਓਡਰ ਆਉਂਦੇਿਆਂ ਤੇ ਲੱਗਦੇ ਨੇ ਚਾਰ ਚਾਰ ਪੰਜ ਦਿਨ ਤੇ ਲੱਗਦੇ ਹੀ ਨੇ ਓਡਰ ਆਂਦੇ ਆ ਤੇ ਹਾਂ ਕਈ ਵਾਰੀ ਦੂਜੇ ਦਿਨ ਵੀ ਆ ਜਾਂਦਾ, ਕਈ ਵਾਰੀ ਚਾਰ ਪੰਜ ਦਿਨ ਲਾਗ ਜਾਂਦੇ ਨੇ
ਹਾਂ, ਅੱਛਾ ਸੇਮ ਕਲਰ, ਕਲਰ ਦਾ ਕਲਰ ਦਾ ਪੈ ਜਾਂਦਾ ਫਰ ਜੇ ਮੰਗਵਾਈਏ ਤੇ ਹਨਾ
ਹਾਂ ਮਾੜਾ ਮੋਟਾ ਕਲਰ ਦਾ ਫਰਕ ਆਂਦਾ ਏ, ਮਾੜਾ ਮੋਟਾ ਜਿਵੇ ਤੁਸੀ ਰੈਡ ਕੋਈ ਕਲਰ ਮੰਗਵਾਏਆ ਓ ਮੈ ਹੁਣ ਵੀ ਹੋ ਸਕਦਾ ਥੋੜਾ ਲਾਈਟ ਵੀ ਹੋ ਸਕਦਾ ਹ ਕਲਰ ਬਸ ਏਹ ਥੋੜਾ ਜੇਹਾ ਫ਼ਰਕ ਪੈ ਜਾਂਦਾ ਐ, ਬਾਕੀ ਹੋਰ ਜੇ ਤੁਸੀ ਕੋਈ ਸਰਫ ਮੰਗਵਾਉਂਦੇ ਪਏ ਓ ਕੋਈ ਕਰੀਮ ਮੰਗਵਾਉਂਦੇ ਪਏ ਹੋ ਤੇ ਕੋਈ, ਕੋਈ ਹੋਰ ਕਾਰ ਦੀ ਕੋਈ ਚੀਜ਼ ਕਿਚਨ ਦੀ ਹੁੰਦੀ ਐ। ਤੇ ਓਦੇ ਵਿੱਚ ਤੇ ਨੀ ਓਦੇ ਵਿੱਚ ਜਿਵੇਂ ਜਾ ਦਿਖਾਨਗੇ ਓਹੋ ਜੇਆ ਈ ਆਏਗਾ ਕਪ ਬਸ ਹਾਂ ਕੱਪੜੇ ਦਾ ਹੁੰਦਾ ਬੀ ਕਲਰ ਦਾ ਫ਼ਰਕ ਆ ਜਾਂਦਾ
ਅੱਛਾ ਜੀ, ਬ ਏਹ ਨਾ ਬਾ ਕੀ ਹੁੰਦਾ ਕਿ ਕੱਪੜਾ ਜਦੋ ਅਸੀ ਦੁਕਾਨ ਤੇ ਜਾਂਦੇ ਆ, ਓ ਅਸੀ ਹਥ ਹੁਥ ਲਾ ਕੇ ਵੇਖਨੇ ਆ ਕਿ ਕੱਪੜਾ ਕੀ ਕਿਹੋ ਜਿਹਾ ਹੈਗਾ ਵੇ ਬਾਕੀ ਫੋਨ ਤੇ ਏ ਹੋਂਦਾ ਕੀ ਅਸੀ ਕੱਪੜੇ ਨੂੰ ਵੇਖ ਨੀ ਸਕਦੇ ਨਾ ਓਨੂੰ ਬਈ ਮਤਲਬ ਕਿ ਛੂਹ ਕੇ ਜਿਵੇ ਅਸੀ ਟਚ
ਲਿਖਿਆ ਹੋਂਦਾ ਓਨਾਂ ਨੇ, ਥੱਲੇ ਤੇ ਲਿਖਿਆ ਹੋਂਦਾ ਵੀ ਕੱਪੜਾ ਕੋਟਨ ਦਾ ਏ, ਕੇ ਰਯੋਨ ਏ ਤੇ ਏ ਸੀ ਲਾਕੇ ਆਏ। ਓ ਤੇ ਸਾਰਾ ਓਨਾਂਨੇ ਥੱਲੇ ਲਿਖਿਆ ਹੋਂਦਾ ਐ। ਕਿੰਨੇ ਮੀਟਰ ਏ ਤੇ ਓਨਾ ਈ ਨਿਕਲਦਾ ਏ।
ਹੂੰ। ਤੇ ਨਾ ਆਲਗ- ਅਲਗ ਹੋਨ ਨਾ ਏਹਦੀ ਐਪ ਵਗੈਰਾ ਹਨਾ। ਕੋਈ ਵਦੀਆ ਵੀ ਹੋਂਦੇ ਹੋਨਗੇ। ਹੋਰ ਕਈ ਮਲਬ ਸਸ ਤੀਆਂ ਵਾਲੇ ਹੋਂਦੇ ਹੈਗੇ ਨੇ ਹੈਨਾ।
ਕਈ ਸਸਤੀਆਂ ਹੁੰਦੀਆਂ, ਕਈ ਵਦੀਆ ਵੀ ਹੁੰਦੇ ਨੇ। ਆ। ਕਈਆਂ ਦੇ ਦੁਕਾਨਾਂ ਦੁਕਾਨਦਾਰਾਂ ਨੇ ਵੀ ਤੇ ਬਨਾਏ ਹੁੰਦੇ ਨੇ। ਆਪਨੇ ਓਨਲਾਈਨ, ਹਾਂ ਪੇਜ ਬਨਾਏ ਹੁੰਦੇ ਨੇ ਆਪਨੇ ਆਈਡੀਆ ਬਨਾਈਆਂ ਹੁੰਦੀਆਂ ਨੰਬਰ ਪਾਏ ਹੁੰਦੇ ਨੇ।
ਹਾਂ। ਮੈਂ ਦੇਖਦੀ ਰੈਨੀ ਆਂ, ਬਈ ਪਤਾ ਨੀ ਮੈਂ ਅ ਸੋਚਦੀ ਰੈਨੀ ਪਤਾ ਨੀ ਕਿਵੇ ਲੋਕ ਕੰਮ ਕਰ ਲੈਂਦੇ ਨੇ। ਕਿਵੇਂ ਕਰਦੇ ਨੇ ਮੈਨੂੰ ਤੇ ਆਂਦਾ ਨੀ ਐ, ਜਾਚ ਨੀ ਆਂਦੀ, ਮੈਨੂੰ ਤੇ ਭੈਣ ਜੀ ਖਾਲੀ ਕੋਲ ਕਰਨੇ ਆਂਦੀ ਏ ਯਾ ਭੈਣ-ਭਰਾ ਦਾ ਹਾਲ -ਚਾਲ ਪੁਛ ਲੇਆ। ਬਸ ਹੋਰ ਕੋਈ ਨੀ ਆਂਦਾ ਕੰਮ ਹੋਰ, ਚਲੋ ਜੀ ਠੀਕ ਏ। ਮੈਂ ਠੀਕ ਜੀ ਤੁਸੀ ਸਲਾਹ ਦਿੱਤੀ ਏ। ਕਿਵੇਂ ਕਰੀਦਾ ਵੇ ਚਲੋ ਬੜਾ ਚੰਗਾ ਲੱਗੇਆ ਤੁਹਾਡੇ ਨਾਲ ਗੱਲ ਕਰਕੇ। ਚੰਗਾ ਜੀ, ਠੀਕ ਐ ਜੀ, ਸਤ ਸ੍ਰੀ‌ ਕਾਲ।